ਹੈਲੋ। ਸਤਿ ਸ੍ਰੀ ਅਕਾਲ।
ਹੋ ਠੀਕ ਏ।
ਹਾਂਜੀ ਹੋਰ ਤੁਸੀਂ ਦੱਸੋ ਠੀਕ ਹੋ ਤੁਸੀਂ ਹੋਰ ਕੀ ਕਰ ਰਹੇ ਸੀ।
ਤੁਹਾਡੀਆਵਾਜ਼ ਬੜੀ ਸਲੋ ਆ ਰਹੀ ਹੈ। ਹਾਂ।
ਹੈਲੋ ਹਾਂਜੀ।
ਹਾਂਜੀ ਹੁਣ।
ਬਾਇਆ
ਬਸ। ਕੁਛ ਨਹੀਂ ਦਾਲ ਰੱਖ ਕੇ ਆਈ ਸੀ ਮੈਂ ਹੁਣੇ
ਅੱਛਾ
ਹੋਰ ਤੁਸੀਂ ਕੀ ਕਰ ਰਹੇ ਸੀ।
ਅਸੀਂ ਚਾਮੀਨ ਮੋਮੋਸ ਖਾਣੇ ਸੀ। ਹੈਲੋ।
ਕੋਈ ਨੀ ਆਵਾਂਗੇ ਤੁਸੀਂ ਆਓ ਆ ਗਏ ਹੋ ਤੁਸੀਂ
ਹਾਂਗੇ।
ਅੱਛਾ। ਕੱਲ੍ਹ ਆਏ ਸੀ।
ਅੱਛਾ। ਹੁਣ ਇਏਧਰ ਕਦੋਂ ਆਉਣਾ।
ਹਾਂਜੀ ਅਵਾਜ਼ ਬੜੀ ਧੀਰ ਹੈ। ਆਵਾਜ਼ ਬੜੀ ਧੀਰੇ ਆ ਰਹੀ ਹੈ ਕੱਟ ਕੱਟ ਕੇ ਆ ਰਹੀ ਹੋਰ।
ਹਾਂ। ਉਧਰ ਸਭ ਠੀਕ। ਣੇ।
ਬਸ ਬੈਠੇ ਹੋਏ ਸੀ ਹੁਣ। ਪਾਠ ਕਰਨ ਜਾਵਾਂਗੇ।
ਹੋਰ। ਬੱਚਿਆਂ ਦਾ ਮਨ ਅਲੱਗ ਹੈ ਨਾਨਕੇ
ਹਾਂਜੀ ਠੀਕ ਮੈਮ ਤਾਂ ਹਾਂਜੀ ਉਹ ਬਸ ਲੂਜ਼ ਮੋਸ਼ਨ ਲੱਗ ਗਈ ਸੀ ਨਾ ਫਿਰ ਤਾਂ ਕਰਕੇ ਵੀਕਨੈਸ ਆਈ ਦੀ ਹੈ ਹੁਣ ਹਾਂਜੀ।
ਹਮ।
ਹੋਰ ਕੀ ਕਰ ਰਹੇ ਨੇ ਬੱਚੇ?
ਅੱਛਾ।
ਸ਼ਨੀਵਾਰ ਕਦੋਂ ਇਹਏ ਦੂਰ ਨਹੀਂ ਹੋ ਗਿਆ।
ਅੱਜ ਕੀ ਵੀਰ
ਅੱਛਾ ਅੱਛਾ। ਠੀਕ ਹੈ।
ਅੱਛਾ ਅੱਛਾ ਅੱਛਾ। ਹਾਂਜੀ।
ਹਰਜੀਤ ਮਾਸੀ
ਹਾ।
ਜੋ ਵਗੈਰਾ ਤੇ ਨਹੀਂ,
ਹਾਂਜੀ।
ਜੋਬ ਵਗੈਰਾ
ਨਹੀਂ ਨਹੀਂ। ਨਹੀਂ ਘਰ ਹੀ ਹੈਗੇ, ਆ ਜੋਬ ਕਿਥੇ ਹੁਨ
ਅੱਛਾ।
ਹਾਂਜੀ,
ਆਵਾਜ਼ ਨਹੀਂ ਆ ਰਹੀ ਸਮਝ
ਅਨਾਹ ਅਨਾਹਤ,
ਨਹੀਂ-ਨਹੀਂ ਗਾ ਵਾਸਤੇ ਕੋਈ ਕਿਡੀ ਲੰਬੀ ਐ।
ਨਹੀਂ ਹਜੇ ਤੇ ਕੋਈ ਨਹੀਂ ਮਿਲੀ ਕੁੜੀਆਂ ਦੀ ਸ਼ੋਰਟੇਜ ਹੋ ਗਈ।
ਹਾਂ ਕੁੜੀਆਂ ਦੀ ਸ਼ਾਟੇਜ
ਹਾਂ।
ਹਾਂਜੀ ਆ ਗਏ ਸੀ। ਉਨੇ ਆਏ ਸੀ।
ਠੀਕ ਨੇ,
ਹਾਂਜੀ ਠੀਕ ਨੇ। ਉਧਰ ਜੀਜੂ ਠੀਕ ਨੇ ਜੀਜੂ ਦਾ ਮਨ ਲਗ ਗਿਆ। ਨਹੀਂ ਲੱਗਿਆ।
ਹਾਂ।
ਹੈਲੋ,
ਮੈਂ ਕਿਹਾ ਮੰਮੀ ਵੀ ਹੈਗੇ ਨਾ।
ਅੱਛਾ ਹਾਂ ਉਹ ਵੀ ਗਏ ਹੋਏ ਨੇ ਨਾ।
ਟਿਕਟ ਤਾਂ ਬੁੱਕ ਨਹੀਂ ਹੋਈ ਆ ਅਜੇ।
ਨਾ। ਵੀ ਸੀ।
ਹਾਂਜੀ ਉਹ ਪਤਾ ਲੱਗਿਆ ਸੀ ਹਾਂ।
ਤੇ ਹ ਉਸ ਤੋਂ ਬਾਅਦ ਹੀ ਕਰ ਉਸ ਤੋਂ ਬਾਅਦ ਮੰ ਰਹੀ ਸੀ ਮੈਂ
ਅੱਛਾ ਅੱਛਾ।
ਹਮ।
ਹੋਰ।
ਆਜਸੀ ਆ ਜਾੋ ਇੱਧਰ
ਨਹੀਂ ਨਹੀਂ ਤੁਸੀਂ ਆਓ। ਤੁਸੀਂ ਆਣਾ ਫੇਰ ਕਰਾਵਾਂਗੇ ਬਾਾਹ ਦੇ ਚ।
ਹਾਂ। ਵਾਂਗੇ ਉਹ ਆ ਗਮਨੁਰੀਰ
ਹਾਂਜੀ ਆ ਗਏ ਨਹੀਂ ਗੁੜੀਆਂ ਦੀਦੀ ਨਹੀ ਆਈ ਅਮਨ ਦੀਦੀ ਆਈ।
ਗਈ ਹੋਈਏ ਗਈ ਹੋਈ ਸੀ ਵਾਪ ਆਏ ਫ ਦਾ ਕੋਈੂਰਨਾ ਪਾਉਣਾ ਨਾ। ਉਹ ਜ਼ਦਾ ਹੀ ਸੀ। ਇਸਾਨ ਰਾਮ।
ਅੱਛਾ ਅੱਛਾ।
ਬਰ।
ਅੱਛਾ।
ਹੋਰ ਇੱਕ ਕਾਹ ਦਿਲ ਰ ਕਿ ਬਾਕੀ ਦੇ ਸਾਰੇ ਆਪਾਂ ਮਿਲਾਂਗੇ। ਅ ਆਾਰੀ ਅਾਰਾਂ ਤੋਂ ਬਾਅਦ
ਅੱਛਾ।
ਹਾਂ ਕ। ਕੋਈ ਨੀ ਮੇਰਾ। ਨ ਮੈ।
ਹਾਂ ਕਹਿ ਤੋ ਰਹੀ ਥੀ ਸ਼ਾਇਦ ਆਜ ਤੇ।
ਕਹਿ ਰਹੀ ਸੀ ਕੀ ਕਹਿ ਰਹੀ ਸੀ।
ਹਾਂ ਪਰ ਉਹ ਸੀਟ ਨਹੀਂ ਹੋਏਗੀ ਸ਼ਾਇਦ ਉਹਨਾਂ ਦੀ ਗੱਡੀ ਚ।
ਅੱਛਾ।
ਅਗਰ ਕੋਈ ਹੋਰ ਗਿਆ। ਤੇ ਚਾਰ। ਜਨੇ।
ਹੈਗੇ ਸਟੋ ਤਨ ਜਾਉਣਗੇ।
ਹਾਂਜੀ ਇੱਕ ਰੁਪਸੀ ਹੋਏਗੀ।
ਇਹ ਚਾਰ ਫਲ
ਚਲੋ ਦੇਖ ਲੇਨੀ ਆ
ਹਾਂ ਕਿ ਸੀ। ਮੇਰੀ ਗੱਲ ਹੋਈ ਸੀ ਨਾ ਕਹਿ ਰਹੇ ਸੀ।
ਅੱਛਾ,
ਹਾਂ ਮਨ ਤੇ ਉਹਦਾ ਵੀ ਹੈਗਾ ਆ ਤੇ ਸਾਰੀਆਂ ਪੈਣਾਂ ਆਣਗੀਆਂ।
ਹਾਂ, ਸਾਲ ਬਾਅਦ ਆਪਾਂ ਤੇ ਆਣਾ ਹੁੰਦਾ ਕਿਉਂਕਿ ਬੱਚਿਆ ਦੀ ਛੁੱ ਦਾ ਵੇਖ ਕੇ ਆਣਾ ਪੈਂਦਾ।
ਉਹਣ ਤੇ ਫਿਰ ਤੇ, ਛੁੱਟੀਆਂ ਚ ਆਣਾ ਹੁੰਦਾ।
ਹੌਰ, ਫੋਟੋਆਂ ਤੇ ਬੜੀ ਵਧੀਆ
ਕਿਹੜੀਆਂ ਫੋਟੋਆਂ ਵਿਆਹ ਵਾਲੀਆਂ ਸਾਰਿਆਂ ਦੀ ਵਧੀਆ ਨੇ,
ਨਹੀਂ ਤੁਸੀਂ ਵੀ ਸੋਹਣੇ ਲੱਗ ਰਹੇ ਹੋ ਤੁਸੀਂ ਵੀ ਸੋਹਣੇ ਲੱਗ ਰੇ ਸੀ, ਹਾਂਜੀ ਤੁਹਾਡੇ ਸ ਐਲਬਮ ਪਤਾ ਨੀ ਹਜੇ।
ਕੁਛ ਕਹਿ ਰਹੀ ਸੀ।
ਤੁਹਾਡੀ ਸਾੜੀ ਬੜੀ ਪਿਆਰੀ ਲੱਗ ਰਹੀ ਸੀ।
ਥੈਂਕ ਯੂ ਕਹਿੰਦੀ,
ਨਹੀਂ ਮੈਂ ਕਿਹਾ ਸੀ ਉੱਧਰ ਐ ਹਮਾਨਸ਼ੂ ਦੇ ਮੇ ਉਸ ਟਾਈਮ ਧਿਆਨ ਨੀ ਦਿੱਤਾ ਹੋਣਾ ਉਸ ਟਾਈਮ ਭਾਜੜਾ ਪਈ ਹੋਈਆਂ ਸੀ।
ਉਸ ਟਾਈਮ ਪੈਣਗੀ ਆ ਖੱਪ ਇੰਨੀ ਪੈ ਰਹੀ ਐ ਘਰ ਜਾ ਕੇ ਔਰ ਵਾਕ ਪਾਈ ਮੈਨੂੰ ਬੜੀ ਪਈ ਹੋਈ।
ਹਾਂ।
ਅਸੀ ਸ ਫੇਰ ਹੈਗੀ ਸੀ। ਹੋਈ।
ਹਾਂ ਅਸੀਂ ਤੇ ਤੁਹਾਡੇ ਤੋਂ ਵੀ ਲੇਟ ਸਭ ਤੋਂ ਆਣ ਤੇ ਰੂਬੀ ਦੀਦੀ ਆਏ ਸੀ।
ਉਹ ਹੋਰ ਕਹਿ ਰਹੀ ਸੀ। ਹੈਰੀ ਸਬਜ਼ੀ। ਟੋਲੀਆਂ ਰੂਬੀ ਤਾਂ
ਆਹ।
ਕਿਉਂ ਐਲਬਮ ਨੀ ਬਣੇਗੀ ਕਿ
ਮੈਂ ਕਹਿੰਦਾ ਸੀ ਵੀ ਲੈਪਟਾਪ ਔਨ ਕਰਲੋ।
ਹੋਏ ਤੇ ਸਿਲੈਕਟ ਤੇ ਕਰਤੀਆ ਪੈਣਗੀਆਂ। ਹੂੰ,
ਹੁਣ ਰੁਪੀ ਆਏਗੀ ਤੇ ਹੁਣ ਨੂੰ ਦੇ ਦੇ ਲੈਪਟੋਪ ਤੇ ਉਹ ਆਪੇ ਕਰਦੀ ਰਹੇਗੀ।
ਹੂੰ।
ਹੋਰ ਕੀ ਐਲਬੰਬ ਕਾਜਲ ਦੀ ਤੇ ਬਣੇ ਨੇ ਨਾ।
ਹਾਂ, ਉਹ ਤੇ ਬਚਾਰੀ ਕਰਪਟ ਹੋ ਗਈ ਸੀ ਹਾਂ ਐ। ਹੈਰੀ,
ਹਾਂ ਸਛ ਵਾਜ ਆ ਰਹੀ ਐ। ਔਦੀ ਵੀਡੀਓ ਕਾਲ ਆਈ ਸੀ।
ਅੱਛਾ-ਅੱਛਾ।
ਹਾਂਜੀ।
ਹੂੰ, ਕਈ
ਹਾਂ-ਹਾਂ।
ਹਾਂ। ਜਾ ਹੀ।
ਜੀ।
ਹੂੰ,
ਹੋਰ?
ਤੁਸੀ
ਬਸ, ਤੁਸੀਂ ਆਉਣਾ ਨਾ ਫਿਰ ਦੇਖਾਂਗੇ ਅਸੀਂ ਤੁਸੀਂ ਆਓ ਪਹਿਲੇ
ਦਰਸ਼ਨ ਚਾਚੇ ਕਰਨਾ
ਅੱਛਾ, ਅੱਛਾ ਤੇ ਕੱਲ ਵੀ ਆ ਜਾਣਾ ਇੱਧਰ ਨਾਲ ਹੀ ਤੇ ਆ ਗਿਆ ਘਰ
ਕੋਈ ਨੀ ਆ ਜਾਣਾ
ਸਾਰੀ ਖੇਚਲ ਤੈਂਨੂੰ ਪੈ ਜਾਏਗੀ
ਨਹੀਂ ਨਹੀਂ ਕੋਈ ਨੀ ਆ ਜਾਣਾ
ਕੋਈ ਨਹੀਂ ਆਵਾ ਗੇ
ਹਾਂਜੀ, ਹਾਂ ਉਹ ਤੇ ਹੈ ਹੀ
ਹੁੰ
ਬੇਬੀ ਮੈ ਬਾਅਦ ਚੋ ਗੱਲ ਕਰਨੀ ਆ ਹੇ
ਠੀਕ ਹੈ ਚਲੋ ਠੀਕ ਹੈ ਫਿਰ ਕਰਾਂਗੇ
ਕਰੀ ਹੁਣ ਤੁਸੀਂ ਸਿੱਖਾ ਦੇਣਾ ਮੈਨੂੰ ਨਾ
ਹਾਂਜੀ ਠੀਕ ਹੈ
ਠੀਕ ਹੈ ਓਕੇ ਬਾਏ
ਬਾਏ